ਹੈਲੋ
ਸਤਿ ਸ਼੍ਰੀ ਕਾਲ
ਸਤਿ ਸ਼੍ਰੀ ਕਾਲ ਠੀਕ ਹੋ
ਹਾਂਜੀ ਸਭ ਵਧੀਆ ਤੁਸੀਂ ਦੱਸੋ
ਬਸ ਵਧੀਆ ਮੈਂ ਚਲੋ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕਰਦੇ ਆਂ ਕਿ ਇਨਸਾਨ ਅੱਜ ਕੱਲ੍ਹ ਦੇਖੋ ਖਾਣ ਪੀਣ ਦਾ ਬੜਾ ਹੀ ਸ਼ੌਕੀਨੀ ਹੋ ਗਿਆ ਤੇ ਕਦੇ ਕੁਛ ਖਾ ਰਿਹਾ ਕਦੇ ਕੁਛ ਖਾ ਰਿਹਾ ਆਪਣਾ ਹੈਲਥ ਦਾ ਵੀ ਧਿਆਨ ਨਹੀਂ ਰੱਖ ਕਰਹਾ ਅਤੇ ਇਸਦਾਂ ਅੱਜ ਕੱਲ੍ਹ ਫਾਸਟ ਫੂਡ ਹੋ ਗਿਆ ਸਟਰੀਟ ਫੂਡ ਹੋ ਗਿਆ ਘਰ ਦਾ ਖਾਨਾ ਇਨਸਾਨ ਕਈ ਘੱਟ ਖਾਂਦੇ ਨੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਨਸਾਨ ਨੂੰ ਜ਼ਿਆਦਾ ਕੀ ਖਾਣਾ ਚਾਹੀਦਾ ਘਰ ਦਾ ਖਾਣਾ ਚਾਹੀਦਾ ਜਾਂ ਬਾਹਰ ਕਿੰ ਦਾ ਖਾਣਾ ਚਾਹੀਦਾ ਫਾਸਟ ਫੂਡ ਕਿੰਨਾ ਖਾਣਾ ਚਾਹੀਦਾ
ਦੇਖੋ ਫਾਸਟ ਫੂਡ ਤੇ ਹੋਮਮੇਡ ਫੂਡ ਸਭ ਲਈ ਮਤਲਬ ਅੱਜ ਕੱਲ ਟੇਸਟ ਕਿ ਸਭ ਖਾਨਾ ਚਾਹੁੰਦੇ ਨੇ ਫਾਸਟ ਫੂਡ ਵੀ ਅਤੇ ਹੋਮੇਡ ਘੱਟ ਗਿਆ ਬਸ ਇੰਨੀ ਗੱਲ ਹੈ ਕਿ ਫਾਸਟ ਫੂਡ ਤੇ ਜੋ ਅੱਜ ਕੱਲ੍ਹ ਸਾਨੂੰ ਟੇਸਟ ਮਿਲ ਉਹ ਸਾਨੂੰ ਹੋਮ ਮੇਡ ਫੂਡ ਤੇ ਨਹੀ ਮਿਲਦਾ ਲੱਗਦਾ ਹੀ ਨਹੀ ਟੇਸਟ ਸਾਨੂੰ ਉਹ ਫਾਸਟ ਫੂਡ ਖਾਨਾ ਚਾਹੀਦਾ ਬਟ ਘਰ ਦਾ ਖਾਨਾ ਜ਼ਿਆਦਾ ਖਾਣਾ ਚਾਹੀਦਾ ਹੈ-
ਹਾਂਜੀ ਹਾਂਜੀ
ਕਿਉਂਕਿ ਫਾਸਟ ਫੂਡ ਵਿੱਚ ਸਿਰਫ ਮਸਾਲਿਆਂ ਦਾ ਟੇਸਟ ਹੁੰਦੈ ਹੈ ਜੋ ਸਾਡੇ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ
ਅੱਛਾ ਦੇਖੋ ਅਸੀਂ ਘਰ ਕੋਈ ਵੀ ਅਸੀਂ ਖਾਣਾ ਬਣਾਦੇ ਹਾਂ ਜਿੱਦਾਂ ਕੋਈ ਸਬਜ਼ੀ ਬਣਾਉਂਦੇ ਆ ਤਾਂ ਆਪਾਂ ਪਹਿਲੇ ਦੇਖਦੇ ਕਿ ਅਹ ਸਬਜ਼ੀ ਹੈਗੀ ਹੈ ਤੇ ਸਬਜ਼ੀ ਹੈਗੀ ਹੈ ਤੇ ਦੇਖਦੇ ਹਾਂ ਕਿ ਸਬਜ਼ੀ ਤਾਜ਼ੀ ਸਬਜ਼ੀ ਹੈ ਨਾ ਪਹਿਲੇ ਤੇ ਕੋਈ ਹਫ਼ਤੇ ਦੋ ਹਫ਼ਤੇ ਦੀ ਸਬਜ਼ੀ ਥੋੜ੍ਹੀ ਪਈ ਹੋਈ ਹੈ ਜੇ ਜਿੱਦ ਦੇ ਕੀੜੇ ਲੱਗੇ ਹੋਏ ਜਾਂ ਹਾਂ ਮੱਖੀਆਂ ਪਈਆਂ ਹੋਈਆਂ ਉਹ ਦੇਖਦੇ ਕਿ ਸਾਫ਼ ਸੁਥਰੀ ਜਿ ਤਾਜ਼ੀ ਸਬਜ਼ੀ ਆ ਫੇਰ ਉਹਨੂੰ ਚੰਗਾ ਆ ਉਹ ਕੱਟਣ ਤੋਂ ਪਹਿਲੇ ਟੋਂਦੇ ਹਾਂ ਫਿਰ ਕੱਟ ਕੇ ਵੀ ਤੋਂਦੇ ਹਾਂ ਫਿਰ ਆਪਾਂ ਆਪਨੇ ਅਨੁਸਾਰ ਆਪਣੇ ਟੇਸਟ ਦੇ ਅਕਡਿੰਗ ਹੀ ਅਸੀਂ ਉਹ ਉਹਦੇ ਤੇ ਮਸਾਲਾ ਪਾਉਂਦੇ ਹ ਔਰ ਓਦਾਂ ਬਣਾ ਕੇ ਆਪਾਂ ਖਾਂਦੇ ਹਾਂ ਤਾਂ ਉਹ ਆਪਾਂ ਬਹੁਤ ਵਧੀਆ ਤਰੀਕੇ ਨਾਲ ਪਾਉਂਦੇ ਹਾਂ ਆਪਾਂ ਨਾ ਜ਼ਿਆਦਾ ਉਹਦੇ ਤੇਲ ਪਾਉਂਦੇ ਆ ਤੇਲ ਜੋ ਪਾਉਂਦੇ ਉ ਫਰੈਸ਼ ਤੇਲ ਪਾਉਂਦੇ ਆ ਰ ਮਸਾਲੇ। ਆਪਣੀ ਸਿਹਤ ਦੇ ਅਕਡਿੰਗ ਪਾਉਂਦੇ ਆ ਕਿ ਇਹ ਮਸਾਲੇ ਅਸੀਂ ਪਾ ਰਹੇ ਹ ਇਹ ਖਾ ਕੇ ਸਾਡੀ ਸਿਹਤ ਨੂੰ ਕੋਈ ਇਫੈਕਟ ਤਾਂ ਨਹੀਂ ਕਰਨਗੇ। ਤੇ ਘਰ ਵਧੀਆ ਹੁੰਦਾ ਹੈ ਜੇ ਅਸੀਂ ਬਣਾ ਬਾਹਰ ਤਾਂ ਖਾਂਦੇ ਆ ਜਿੱਦਾਂ ਫਾਸਟ ਫੂਡ ਖਾਂਦੇ ਆ ਉਹ ਕਈ ਜਗ੍ਹਾ ਦੇਖੋ ਕਿ ਉਹ ਤੇਲ ਬੜਾ ਉਹ ਹਫਤੇ ਹਫਤੇ ਦਾ ਤੇਲ ਬਚਿਆ ਹੋਇਆ ਯੂਜ ਕਰਦੇ ਇਹ ਪਰ ਮਸਾਲੇ ਇੰਨੇ ਪਾਉਂਦੇ ਨੇ ਟੇਸਟ ਵਧਾਉਣ ਵਾਸਤੇ ਇੰਨੇ ਮਸਾਲੇ ਪਾਉਂਦੇ ਨੇ ਕਿ ਤੁ ਸੁਣਾ ਪੁੱਛੋ ਕਿ ਕਿੰਨਾ ਕੁ ਪਾਉਂਦੇ ਨੇ ਮਸਾਲੇ ਤੇ ਉਹ ਦੇ ਨਾਲ ਟੇਸਟ ਬਣਾਉਣ ਦੇ ਚੱਕਰ ਚੱਕਰ ' ਉਹ ਬਾਅਦ ਸਭ ਕੁਛ ਤੇਜ਼ ਰੱਖਦੇ। ਭੋਲਾ ਇਨਸਾਨ ਖਾਂਦਾ ਆ। ਤੇ ਸਟਾਰਟਿੰਗ ਉਹਨੂੰ ਨਹੀਂ ਪਤਾ ਲੱਗਦਾ ਫਿਰ ਲਓ ਲਾ ਉਹਦੇ ਚਸਕੇ ਵਿੱਚ ਟੇਸਟ ਵਿੱਚ ਜਿਹੜਾ ਇਨਸਾਨ ਫਸ ਜਾਂਦਾ ਫਿਰ ਬਾਰ ਵਾਰ ਖਾਂਦਾ ਫੇਰ ਇਨਸਾਨ ਅਚਾਨਕ ਬਿਮਾਰ ਹੋ ਜਾਂਦਾ ਫਿਰ ਉਹਨੂੰ ਡਾਕਟਰਾਂ ਕੋਲ ਜਾਣਾ ਹੁੰਦਾ ਹੈ। ਫਿਰ ਚੱਕਰ ਲਉ ਨੇ ਪੈਂਦੇ। ਬਾਰ ਬਾਰ ਡਾਕਟਰਾਂ ਤੋਂ ਫਿਰ ਡਾਕਟਰ ਕਹਿੰਦੇ ਕਿ ਤੁਸੀਂ ਘੱਟ ਖਾਓ ਬੰਦ ਕਰੋ ਫਾਸਟ ਫੂਡ ਤੁਹਾਡੀ ਸਿਹਤ ਲਈ ਪ੍ਰੋਬਲਮ ਕਰ ਰਿਹਾ। ਏਦਾਂ ਹੁੰਦਾ ਹੈ।
ਫਾਸਟ ਫੂਡ ਸਾਡੇ ਤੇ ਬਹੁਤ ਜ਼ਿਆਦਾ ਇਪੈਕਟ ਕਰਦਾ ਪਿਆ ਫਾਸਟ ਫੂਡ ਤੇ ਮਸਾਲੇ ਉਹ ਏਦਾਂ ਦੇ ਪਾਉਂਦੇ ਨੇ ਕਿ ਅਸੀਂ ਉਹਦੇ ਨਾਲ ਅਟੈਚ ਹੋ ਗਿਆ ਆ ਅਸੀਂ ਬਾਰ ਬਾਰ ਅਟਟਰੈਕਟ ਹੀ ਹੁੰਦੇ ਹ ਕਿ ਅਸੀਂ ਫਾਸਟ ਫੂਡ ਖਾਈਏ, ਫਾਸਟ ਫੂਡ ਖਾਈਏ। ਕਿ ਉਹ ਮਸਾਲੇ ਏਦਾਂ ਦੇ ਪਾਉਂਦੇ ਆ ਕਿ ਕਸਟਮਰ ਬਾਰ ਬਾਰ ਹੀ ਸਾਡੇ ਕੋਲ ਆਵੇ ਸਾਡੇ ਫੂਡ ਪਰਚੇਜ਼ ਕਰੇ।
ਹਾਂਜੀ ਹਾਂਜੀ ਇਹੀਓ ਨਾ ਕਈ ਵਾਰ ਦੇਖਣਾ ਚਾਹੀਦਾ ਜਿੱਥੇ ਵੀ ਤੁਸੀਂ ਬਾਹਰ ਖਾ ਰਹੇ ਹੋ। ਤੇ ਸਾਫ਼ ਸਫ਼ਾਈ ਵਾਲੀ ਚੀਜ਼ ਹੈਗੀ ਹੈ ਨ ਉਹ ਜਿੱਥੇ ਬਣਾ ਰਿਹਾ ਉਹ ਸੌਸ ਹਾਈ ਹਾਈ ਹਾਈਜੀਨ ਨੂੰ ਫਾਲੋ ਕਰ ਰਿਹਾ ਨੇਨੇ ਗਲੋਵਸ ਪਾਏ ਹੋਏ ਨੇ ਹੱਥਾਂ ਨੂੰ ਨਹੀਂ ਸਾਫ਼ ਸਫ਼ਾਈ ਹੈਗੀ ਏ ਦੇਖੋ ਕੋਲ ਗੰਦਗੀ ਹੋਏਗੀ ਤਾਂ ਇਨਸਾਨ ਖਾਏਗਾ ਉਹ ਜੇ ਨਾਲੀ ਕੁੱਤੇ ਕੋਲ ਕਿਸੇ ਨੇ ਰੇਹੜੀ ਲਾਈ ਹੋਈ ਹੈ। ਜਾਂ ਕਿਸੇ ਦੀ ਸ਼ੋਪ ਤੇ ਆਸ ਪਾਸ ਬੜੀ ਗੰਦਗੀ ਪਈ ਹੋਈ ਹੈ। ਤੇ ਮੱਖੀਆਂ ਪੈਂਦੀਆਂ ਹਨ, ਮੱਛਰ ਪੈਂਦੇ ਨੇ, ਉਹ ਸਾਰੇ ਉੱਡ ਕੇ ਫਿਰ ਆ ਕੇ ਉਹਨਾਂ ਚੀਜ਼ਾਂ ਤੇ ਬਹਿੰਦੇ ਨੇ ਤੇ ਫਿਰ ਉਹ ਜਰਾ ਅਸੀਂ ਇਨਫੈਕਸ਼ਨਾਂ ਛੱਡ ਕੇ ਜਾਂਦੇ ਤਾਂ ਫਿਲ ਇਨਸਾਨ ਖਾਂਦਾ ਤਾਂ ਇਨਸਾਨ ਨੂੰ ਜਰਾਸੀਮ ਹੋ ਜਾਂਦਾ ਹੈ ਇਨਫੈਕ ਇਨਫੈਕਸ਼ਨ ਹੋ ਜਾਂਦੀ ਹੈ ਇਹ ਚੀਜ਼ ਅਕਸਰ ਦੇਖਿਆ ਗਿਆ ਹੈ।
ਬਿਲਕੁਲ ਜਿਵੇਂ ਦੇਖੋ ਅਸੀਂ ਸਵੀਟ ਸ਼ੋਪ ਤੇ ਜਾਂਦੇ ਹਾਂ ਉੱਥੇ ਮਠਾਈਆਂ ਤੇ ਮੱਖੀਆਂ ਮੱਛਲ ਕਿੰਨਾ ਪਿਆ ਹੁੰਦਾ ਉਹਨਾਂ ਨੇ ਢੱਕ ਕੇ ਨਹੀਂ ਰੱਖੀ ਹੁੰਦੀ ਬਾਹਰ ਖੁੱਲ੍ਹੇ ਚ ਰੱਖੀਆਂ ਹੁੰਦੀਆਂ ਨੇ ਤਾਂ ਉਹੀ ਸਾਨੂੰ ਪੈਕ ਕਰਕੇ ਦਿੰਦੇ ਨੇ ਅਸੀਂ ਬੜੇ ਮਜ਼ੇ ਚਾਅ ਨਾਲ ਖਾਂਦੇ ਹਾਂ। ਤੇ ਉਹ ਕਿ ਉਹਨਾਂ ਤੇ ਜੋ ਇਨਫੈਕ ਇਨਫੈਕਸ਼ਨ ਵਗੈਰਾ ਬਣੀ ਹੁੰਦੀ ਉਹ ਸਾਰੀ ਸਾਡੇ ਅੰਦਰ ਹੀ ਜਾਂਦੀ ਹੈ, ਉਹਦੇ ਨਾਲ ਸਾਨੂੰ ਕਿੰਨੀਆਂ ਬਿਮਾਰੀਆਂ ਲੱਗਦੀਆਂ ਨੇ।
ਹ
ਬੈਕਟੀਰੀਆ ਫੈ ਕਿੰਨਾ
ਬਹੁਤ ਲੱਗਦੀ ਫਿਰ ਇਨਸਾਨ ਡਾਕਟਰਾਂ ਦਾ ਚੱਕਰ ਖਾਂਦਾ। ਫਿਰ ਇਨਸਾਨ ਫਿਰ ਕਹਿੰਦਾ ਕਿ ਮੈਂ ਪੱਛਤਾਉਂਦਾ ਕੀ
ਫੇਰ ਜਾ ਕੇ ਡਾਕਟਰਾਂ ਤੇ
ਹਾਂਜੀ ਹਾਂਜੀ ਦੇਖ ਫਾਸਟ ਫੂਡ ਤੇ ਵੀ ਤੁਸੀਂ ਪੈਸਾ ਲਾ ਰਹੇ ਹੋ ਵੀ ਬਿਮਾਰ ਹੋ ਕੇ। ਡਾਕਟਰਾਂ ਦੀਆਂ ਫੀਸਾ ਭਰੋਗੇ। ਮੈਡੀਸਿਨ ਤਾਂ ਇੰਨੀ ਮਹਿੰਗੀਆਂ ਮਿਲਦੀਆਂ ਉਹਦੇ ' ਪੈਸਾ ਲਾਓ ਤੋਂ ਪਹਿਲੇ ਹੀ ਤੁਸੀਂ ਚੀਜ਼ ਚਲੋ ਖਾਓ ਬਿਲਕੁੱਲ ਬੰਦ ਨਾ ਕਰੋ ਪਰ ਵੀਕ ਵਿੱਚ ਇੱਕ ਵਾਰੀ ਖਾਓ ਤਾਂ ਕੋਈ ਦਿੱਕਤ ਨੀ ਆਊਗੀ ਤੁਹਾਨੂੰ। ਤਾਂ ਖਾਸ ਕਰ ਅੱਜ ਕੱਲ ਬੱਚਾ ਬੱਚੇ ਬੜੇ ਸ਼ੌਕੀਨ ਹੋਏ। ਮੋਮਸ ਖਾਨ ਦੇ। ਸਮੋਸੇ ਖਾਂਣ ਦੇ। ਪੀਜ਼ਾ, ਬਰਗੱਰ, ਪਕੌੜੇ-
ਸੈਂਡਵਿਚ-
ਹਾਂ, ਸੈਂਡਵਿਚ ਕਿੰਨਾ ਕੁੱਛ ਹੈ। ਤੇ ਜੇ ਉਹ ਇੱਕੋ ਜੇ ਬਾਰ ਵਾਰ ਖਾਏਗਾ ਡੇਲੀ ਖਾਏਗਾ। ਤਾਂ ਉਹਦਾ ਪੇਟ ਖ਼ਰਾਬ ਹੋ ਜਾਏਗਾ। ਫਿਰ ਉਹਨੂੰ ਬੜੀ ਇਨਫੈਕਸ਼ਨ ਇਨਫੈਕਸ਼ਨ ਹੋ ਜਾਂਦੀ ਹੈ। ਤੇ ਬੜਾ ਪ੍ਰੋਬਲਮ ਆਉਂਦੀ ਹੈ ਬੱਚੇ ਨੂੰ ਫਿਰ
ਇਸ ਤੋਂ ਵਧੀਆ ਕਿ ਅਸੀਂ ਹੋਮਮੇਡ ਫੂਡ ਹੀ ਯੂਜ਼ ਕਰੀਏ।
ਹਾਂਜੀ- ਹਾਂਜੀ।
ਘੱਟੋ- ਘੱਟ ਅਸੀਂ ਬਿਮਾਰੀਆਂ ਤੋਂ ਤਾਂ ਬਚਾਂਗੇ ਨਾ।
ਬਚਾਂਗੇ। ਔਰ ਸਾਫ਼ -ਸਫ਼ਾਈ ਸਬਜ਼ੀ ਲਿਆਵਾਂਗੇ ਕੋਈ ਵੀ ਚੀਜ਼ ਦਾਲ ਲਿਆਵਾਂ ਦੇਖ ਕੇ ਲਿਆਦੇ ਆ। ਉਹਨੂੰ ਚੰਗਾ ਧੋਂਦੇ ਆ, ਫਿਰ ਬਣਾਉਂਦੇ ਆਂ, ਫਿਰ ਖਾਂਦੇ ਆਂ। ਤਾਂ ਕੋਈ ਜ਼ਿਆਦਾ ਤੇਲ ਨਹੀਂ ਪਾਉਂਦੇ, ਕੋਈ ਜ਼ਿਆਦਾ ਮਸਾਲੇ ਐਸੇ ਨਹੀਂ ਪਾਉਂਦੇ। ਹਰ ਇੱਕ ਚੀਜ਼ ਦਾ ਇਨਸਾਨ ਧਿਆਂਨ ਰੱਖਦਾ ਔਰ ਜਿੱਥੇ ਉਹ ਕਿਚੱਨ ਵਿੱਚ ਬਣਾਉਂਦਾ ਹੈ। ਉੱਥੇ ਸਾਫ਼- ਸਫ਼ਾਈ ਹੁੰਦੀ ਹੈ। ਜਿਸ ਬਰੱਤਨ ਵਿਚ ਬਣਾਉਦੇ ਨੇ ਉਹ ਬਰੱਤਨ ਵੀ ਸਾਫ ਸਾਫ- ਸੁਥਰਾ ਹੋਇਆ ਹੁੰਦਾ ਹੈ। ਬੜੀਆਂ ਚੀਜ਼ਾਂ ਆਪਾਂ ਖਿਆਲ ਚੱ ਰੱਖਦੇ ਹਾਂ, ਤੇ ਜਾ ਕੇ ਕਿਤੇ ਖਾਣਾ ਅਸੀਂ। ਖਾ ਸਕਦੇ ਹਾਂ।
ਬਿਲਕੁੱਲ
ਤੇ ਇਹ ਚੀਜ਼ਾਂ ਦਾ ਧਿਆਂਨ ਰੱਖਣਾਂ ਚਾਹੀਦਾ ਹੈ।
ਫੁਲ
ਕਿਉਂਕਿ ਸਿਹਤ ਹੈ ਤਾਂ ਸੱਭ ਕੁੱਝ ਹੈਗਾ। ਜੇ ਸਿਹਤ ਖ਼ਰਾਬ ਹੋ ਗਈ ਤਾਂ ਇਨਸਾਨ ਫਿਰ ਕੀ ਹੀ ਕਰੇਗਾ।
ਬਿਲਕੁੱਲ
ਜੀ।
ਐ ਸਾਡੀ ਹੈਲਥ ਅੱਛੀ ਹੈ ਤਾਂ ਅਸੀਂ ਕੰਮ ਵੀ ਕਰ ਸਕਦੇ ਹਾਂ ਅਗਰ ਹੈਲਥ ਨਹੀਂ ਅੱਛੀ ਨਾ ਅਸੀਂ ਕੋਈ ਕੰਮ ਕਰ ਸਕਦੇ ਹਾਂ ਨਾ ਹੀ। ਜਿਹਨੇ ਫੈਮਿਲੀ ਚਲਉਣੀ ਹੁੰਦੀ ਆ ਉਹਨੇ ਆਪਣੀ ਹੈਲਥ ਪਹਿਲੇ, ਪਹਿਲੇ ਉਹਦੀ ਹੈਲਥ ਸਹੀ ਹੋਊਗੀ ਤੇ ਉਹ ਫੈਮਿਲੀ ਵੀ ਚਲਾਊਗਾ ਨਾ।
ਸਹੀ ਗੱਲ ਹੈ, ਸਹੀ ਗੱਲ ਹੈਗੀ। ਜਿਸ ਇਨਸਾਨ ਦੀ ਹੈਲਥ ਸਹੀ ਹੋ ਗਈ ਉਹ ਫਿਰ ਆਪਣੀ ਫੇਮ ਵਾਰ ਆਪਣੀ ਜੋਬ ਤੇ ਸਹੀ ਤਰੀਕੇ ਨਾਲ ਕੰਮ ਕਰ ਸਕੇਗਾ ਤੁਹਾਨੂੰ ਵਧੀਆ ਤਰੀਕੇ ਨਾਲ ਚਲਾ ਸਕੇਗਾ।
ਬਿਲਕੁੱਲ
ਤੇ ਜੇ ਉਹ ਬਿਮਾਰ ਹੋ ਗਿਆ ਅਤੇ ਫਿਰ ਉਸ ਇਨਸਾਨ ਲਈ ਬੜੀ ਹੀ ਪ੍ਰੋਬਲਮ ਆਏਗੀ।
ਬਿਲਕੁੱਲ
ਤੇ ਬੱੜਾ ਕੁੱਝ ਸੋਚਣਾ ਪੈਂਦਾ ਇਨਸਾਨ ਨੂੰ। ਕਰਨ ਤੋਂ ਪਹਿਲੇ ਇੱਕ ਸਿੱਸਟਮ ਨਾਲ ਚੱਲਣਾ ਹੁੰਦਾ ਹੈ। ਬਹੁਤ ਕੁੱਝ ਦੇਖਣਾ ਹੁੰ ਦੇਖੋ ਖਾਣ- ਪੀਣ ਦਾ ਇਨਸਾਨ ਦੀ ਜ਼ਿੰਦਗੀ ਵਿੱਚ ਸਭ ਤੋਂ ਬੜੀ ਚੀਜ਼ ਹੈ। ਦੇਖੋ, ਖਾਣ -ਪੀਣ ਤੋਂ ਬਿਨਾਂ ਇਨਸਾਨ ਤੋਂ ਜਿੰਦਾ ਰਹਿ ਹੀ ਨਹੀਂ ਸਕਦਾ।
ਬਿਲਕੁਲ
ਖਾਣਾ- ਪੀਣਾ ਤਾਂ ਜ਼ਰੂੂਰ ਹੀ ਹੈ ਪਰ ਉਸ ਤੋਂ ਬਾਅਦ ਜ਼ਰੂਰੀ ਹੈ ਕਿ ਸਹੀ ਖਾਣਾ ਔਰ ਸਹੀ ਪੀਣਾ।
ਬਿਲਕੁੱਲ-
ਅਤੇ ਅੱਛਾ, ਸਾਫ- ਸੁੱਥਰਾ ਤੁਸੀਂ ਪਾਣੀ ਪੀਓ। ਇਦਾਂ ਕਿਤੇ, ਓਪਨ ਹੋਇਆ ਤੁਹਾਨੂੰ ਕਿਤੇ ਪਾਣੀ ਮਿਲਦਾ ਹੈ। ਉਹ ਤੁਸੀਂ ਨਾ ਪੀਓ ਜਾਂ ਕਿਤੇ ਚਲਦਾ ਹੋਇਆ ਪਾਣੀ ਹੈ। ਉਹ ਤੁਸੀਂ ਪੀ ਸਕਦੇ ਹੋ ਪਾਣੀ ਤਾਜ਼ਾ ਕਿ ਕਿਹਾ ਜਾਂਦਾ ਹੈ ਕਿ ਇਹ ਫਰੈਸ਼ ਵਾਟਰ ਹੈ ਤੁਸੀਂ ਪੀ ਸਕਦੇ ਹੋ। ਤੇ ਬ ਏਦਾਂ ਕਿਤੇ ਡਕਾ ਡੁਕਾ ਲੱਗਾ ਜਾ ਤਾਂ ਕਿਸੇ ਬੋਟਰ ਵਿੱਚ ਜਾਂ ਕਿਸੇ ਚੀਜ਼ ਵਿੱਚ ਵੀ ਇਨਾ ਪਾਣੀ। ਰੱਖਿਆ ਹੋਇਆ ਐਡ ਕਰਕੇ ਤਾਂ ਉਹ ਅ ਹੌਲੀ, ਹੌਲੀ ਨਾ ਉਹਦੇ ਬੈਕਟੀਰੀਆ ਪੈਦਾ ਹੁੰਦੇ ਨੇ ਤਾਂ ਉਹ ਪਾਣੀ ਬਨੀਆਂ ਸਾਰੀਆਂ ਬਿਮਾਰੀਆਂ ਇਨਫੈਕਸ਼ਨਾਂ ਕਰ੍ਰੀਏਟ ਕਰ ਦਿੰਦਾ ਆਪਣੇ ਅੰਦਰ। ਜਦੋਂ ਇਜ਼ਲੇਨ ਇਨਸਾਨ ਪੀਂਦਾ ਤਾਂ ਉਹ ਚੀਜ਼ਾਂ। ਇਨਸਾਨ ਕੈਪਚਰ ਕਰ ਲੈਂਦਾ ਇਨਸਾਨ ਦੇ ਕਨਵਰਟ ਹੋ ਜਾਂਦੇ ਆਟੋਮੈਟਿਕਲੀ ਔਰ ਇਨਸਾਨ ਫਿਰ ਪ੍ਰੋਬਲਮ ਵਿੱਚ ਘੇਰੇ ਵਿੱਚ ਆ ਜਾਂਦਾ ਹੈ।
ਬਿਲਕੁਲ
ਹਾ
ਇਸ ਲਈ ਸਾਨੂੰ ਫਾਸਟ ਫੂਡ ਅਵਇਡ ਹੀ ਕਰਨਾ ਚਾਹੀਦਾ ਹੈ। ਤੇ ਪਾਣੀ ਵੀ ਸਹੀ ਯੂਜ ਕਰਨਾ ਚਾਹੀਦਾ।
ਹਾਂ ਸਹੀ ਗ ਦੇਖੋ ਖਾਣਾ ਕਿੰਨਾ ਵੀ ਸਹੀ ਤੁਸੀਂ ਖਾ ਲਵ ਜੇ ਤੁਸੀਂ ਪਾਣੀ ਨਾਲ ਸਹੀ ਪੀਓਗੇ ਤਾਂ ਫੇਿਰ ਉਹ ਗੱਲ ਉੱਥੇ ਦੀ ਉੱਥੇ ਹੀ ਚੱਲ ਜਾਓਗੀ।
ਬਿਲਕੁਲ।
ਅਤੇ ਖਾਣੇ ਖਾਣੇ ਤੋਂ ਜ਼ਰੂਰੀ ਹੈ ਪਾਣੀ। ਤਾਂ ਪਾਣੀ ਸਹੀ ਹੋਣਾ ਚਾਹੀਏ ਪੀਣੇ ਚਾਹੀਏ ਇਹ ਚੱਕਰ ਹੈ ਤੇ ਠੀਕ ਹੈ ਲੋਗ ਸਮਝਦਾਰ ਹਨ ਲੋਕ ਸਡੀ ਇਨ ਗਲਾ ਦੇ ਹਾਂ ਔਰ ਏਕ ਸਨ
ਤੇ ਇਨਸਾਨ ਨੂੰ ਧਿਆਨ ਰੱਖਣਾ ਚਾਹੀਦਾ।
ਹਾਂਜੀ, ਬਿਲਕੁਲ
ਅਤੇ ਹੋਰ ਦੱਸੋ ਤੁਸੀਂ
ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿ ਅਸੀ ਸਾਨੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਤੇ ਗ਼ਲਤ ਮੁਲ ਚੀਜ਼ਾਂ ਸਾਨੂੰ ਅਵੋਇਡ ਕਰਨੀਆਂ ਚਾਹੀਦੀਆਂ ਨੇ।
ਹਾਂਜੀ, ਹਾਂਜੀ
ਹਲਦੀ ਤੋ ਨਹਾਓ ਤੇ ਹੈਲਥੀ ਰੰਦਾ ਬੰਦਾ
ਹਾਂਜੀ, ਹਾਂਜੀ ਦੇਖੋ ਖਾਣਾ ਪੀਣਾ ਵੀ ਸਾਡਾ ਹੈਲਦੀ ਹੋਣਾ ਜ਼ਰੂਰੀ ਹੈ। ਤਾਂ ਜਾ ਕੇ ਸਾਡੀ ਸਿਹਤ। ਤਗੜੀ ਬਣੇਗੀ ਹੈਲਦੀ ਖਾਣਾ ਖਾਣਾ ਚਾਹੀਦਾ ਸਾਫ਼ ਸੁਥਰਾ ਤਰ੍ਹਾਂ ਖਣਾ ਚਾਹੀਦਾ ਇਹ ਚੱਕਰ
ਨਹੀਂ ਹੋਗੀ ਤਾਂ
ਪਰੋਟੀਨ ਕਾਬਸ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹਨ ਫਾਈਬਰ ਜ਼ਰੂਰੀ ਹੈ। ਇਨਸਾਨ ਲਈ ਠੀਕ ਹੈ ਨਾ ਤੇ ਜੇ ਇਹਨਾਂ ਚ ਕੋਈ ਇੱਕ ਚੀਜ਼ ਵੀ ਘੱਟਦੀ ਹੈ ਤਾਂ ਇਨਸਾਨ ਨੂੰ ਪ੍ਰੋਬਲਮ ਆਉਂਦੀ ਹੈ। ਫਰੂਸਾ ਵਜ਼ਾ ਦੀ ਉਸ ਵਜ਼ਾ ਨਾਲ
ਸਿਰਫ ਫੈਟ ਹੀ ਹੈ ਔਰ ਪ੍ਰੋਟੀਨ ਵਗੈਰਾ ਕੁਛ
ਕੁਛ ਨੀ ਫੈਟ ਹੈ ਉਹ ਸਾਨੂੰ ਮੋਟਾਪੇ ਵੱਲ ਲੈ ਕੇ ਜਾਂਦਾ ਹੈ।
ਬਿਲਕੁਲ।
ਅਤੇ ਉਸ ਚੀਜ਼ਾਂ ਨਾ ਥੋੜੀਆਂ ਸੋਚ ਸਮਝ ਕੇ ਧਿਆਨ ਕੇ ਖਾਣੀਆਂ ਪੈਂਦੀਆ ਤੇ ਜਦਾ ਅੱਛੀ ਡਾਈਟ ਬੰਦਾ ਆਪਣੀ ਡਾਇਟ ਪਲੈਨ ਬਣਾ ਲਵੇ ਆਪਣਾ ਅੱਛੇ ਤਰੀਕੇ ਨਾਲ ਘਰੇਲੂ ਡਾਈਟ ਪਲੈਨ 'ਤੇ ਚਲੇ। ਤੇ ਵਧੀਆ ਮੁਕਾਮ ਤੇ ਪੋਂਚ ਸਕਦੈ।
ਕਰੇ ਯੋਗਾ ਕਦੀ ਹੈਲਥ ਅਛੀ।
ਸਹੀ ਗੱਲ ਹੈ ਜਿਹੜੇ ਜਿੰਮ ਜਾਂਦੇ ਨੇ ਇਹ ਡਾਈਟ ਤੋਂ ਪਹਿਲੇ ਐਕਰਸਾਈਜ਼ ਹੀ ਕਰਦੇ ਰੈਣ ਜੇ ਕਹੋ ਕਿ ਸਿਰਫ ਡਾਇਟ ਖਾਈ ਜਾਏਗੀ ਆਪਾਂ ਮਿਹਨਤ ਨਹੀਂ ਕਰਾਂਗੇ ਐਕਸਰਸਾਈਜ਼ ਯੋਗਾ ਨਹੀਂ ਕਰਾਂਗੇ ਤੇ ਉਹ ਡਾਇਟ ਉਹਨੂੰ ਵੀ ਕਈ ਵਾਰ ਨੁਕਸਾਨ ਦੇ ਸਕਦੀ। ਨੁਕਸਾਨ ਨੀ ਦਿੱਤੀ ਏ ਨਾ ਕੀ ਤੁਸੀਂ ਐਕਟੀਵਿਟੀ ਦੇ ਗ ਨ ਰ ਸਾਰੀਆਂ ਚੀਜ਼ਾਂ ਗਰਮ ਚੀਜ਼ਾਂ ਹੁੰਦੀਆਂ ਨੇ ਤੇ ਇਹ ਤੁਹਾਨੂੰ ਘੇਰਨਗੀ -ਘੇਰਨਗੀਆਂ ਤੇ ਤੁਹਾਨੂੰ ਮਸੂਬਤ ਚ ਪਾਣਗੇ। ਤੇ ਆਨਗੀਆਂ ਉਦੋਂ ਤੁਸੀਂ ਕੋਈ ਇੱਕ ਗਲਤੀ ਕਰਨੀ ਏ ਤੇ ਜ਼ਿੰਦਗੀ ਬ ਜਰਗੀ ਸਮਝੋ
ਬਿਲਕੁਲ- ਬਿਲਕੁਲ।
ਜ਼ਿੰਦਗੀ ਫੇਰ ਮਾੜੇ ਘੇਰੇ ਵਿੱਚ ਫਸ ਜਾਂਦੀ ਐ ਤੇ ਇਹੋ ਕਹਿਣਾ ਹੈ ਕਿ ਸਾਰਿਆਂ ਨੂੰ ਸੋਚ- ਸਮਝ ਕੇ ਖਾਣਾ ਪੀਣਾ ਚਾਈਦਾ ਔਰ ਅੱਛਾ ਕਰਨਾ ਚਾਈਦਾ ਔਰ ਖਾਣ ਪੀਣ ਦੇ ਬਾਦ ਅਨਸਾਨ ਨੂੰ ਜ਼ਰੂਰੀ ਆਪਣਾ ਆਪਣਾ ਆਸ- ਪਾਸ ਵਾਤਾਵਰਨ ਥੋੜਾ ਅੱਛਾ ਰੱਖੇ। ਤਾਂ ਹੀ ਉਨੂੰ ਅੱਛਾ ਖਾਣ ਦਾ ਮਨ ਕਰੇਗਾ, ਅੱਛਾ ਪੀਣ ਦਾ ਮਨ ਕਰੇਗਾ ਔਰ ਖੁਸ਼ਆਲੀ ਰਹਿ ਪਾਏਗਾ ਤੇ ਜੇ ਖਾਣ ਦਾ - ਕਿੰਨਾ ਵੀ ਅੱਛਾ ਖਾਂਦਾ -ਪੀਂਦਾ ਹੋਵੇ ਬਟ ਓਹ ਤਾਂ ਜਿੱਥੇ ਰਹਿ ਰਿਐ ਉੱਥੇ ਡਿਸਿਪਲਿਨ ਅੱਛਾ ਨਹੀ, ਵਾਤਾਵਰਨ ਸਹੀ ਨਹੀਂ ਐ ਗੰਦਗੀ ਹੈ ਤੇ ਉੱਥੇ ਫਿਰ ਵੀ ਇਨਸਾਨ ਨੂੰ ਬੀਮਾਰੀ ਲੱਗਣ ਦੇ ਚਾਂਸ ਹੁੰਦੇ।
ਬਿਲਕੁਲ।
ਤਾਂ ਹੁਣ ਦੇਖੋ ਸਿਰਫ ਕਹੋਗੇ ਸਿਰਫ ਖਾਣ ਨਾਲ ਹੀ ਸਰੀਰ ਅਛਿਕ ਹੋ ਜਾਏਗਾ ਆ। ਬਨ ਜਾਏਗਾ ਤਾਂ ਆਪਾਂ ਹਮ ਤਾਕਤਵਰ ਬਣ ਜਾਓਗੇ ਉਹ ਗੱਲ ਨਹੀਂ ਹੁੰਦੀ ਕਿ